ਹੈਲੋ
ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਠੀਕ ਹੋ
ਹਾਂਜੀ ਵਧੀਆ ਤੁਸੀਂ ਦੱਸੋ
ਹੋਰ ਸੁਣਾਓ ਸਭ ਠੀਕ ਠਾਕ ਘਰ ਪਰਿਵਾਰ ਸਭ ਠੀਕ ਠਾਕ
ਹਾਂਜੀ ਸਭ ਵਧੀਆ ਤੁਸੀਂ ਸੁਣਾਓ
ਵਾਹ ਵਧੀਆ ਵਧੀਆ ਹੋਰ ਕੀ ਕੰਮ ਕਾਜ ਹੋਣ ਦਾ ਪਿਆ
ਕੁਝ ਨੀ ਵੇਲੇ ਅੱਜ ਅਸੀਂ ਤੁਹਾਨੂੰ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦੇ ਹ ਫੈਸਟੀਵਲ ਤੇ
ਜੀ ਜੀ
ਹਾਂਜੀ
ਦੱਸੋ ਫਿਰ ਸਾਨੂੰ ਫੈਸਟੀਵਲ ਦੇ ਬਾਰੇ ਕੁਛ
ਹਾਂ ਦੇਖੋ ਜਿਵੇਂ ਫੈਸਵਲ ਹਰ ਰਿਲੀ ਨਾਲ ਅਟੈਚੀ ਹੈ
ਜੀ ਜੀ
ਹਰ ਜਿਵੇਂ ਵੇਖੋ ਕਿ ਲੋਹੜੀ ਹੈ ਉਹ ਸਰਦਾਰਾਂ ਦੀ ਹੈ ਸਿੱਖ ਕਮਿਊਨਿਟੀ ਦੀ
ਹਾਂਜੀ
ਜਿਵੇਂ ਦੀਵਾਲੀ ਹੈ ਉਹ ਹਿੰਦੂ ਕਮਿਊਨਿਟੀ ਦੀ ਹੈ
ਹਾਂਜੀ
ਜਿਵੇਂ ਵੇਖੋ ਈਦ ਮਨਾਉਂਦੇ ਨੇ ਉਹ ਮੁਸਲਿਮ ਕਮਿਊਨਿਟੀ ਵਾਲੇ ਲੋਕ ਮਨਾਉਂਦੇ ਨੇ
ਹਾਂਜੀ
ਹਾਂ ਫਸਟੀਵਲ ਵੀ ਹ ਪਲੇ ਨਾਲ ਹ ਨਾਲ ਅਟੈਚੀ ਹੈ
ਹਾਂਜੀ
ਹਾਂ
ਦੇਖੋ ਕਿ ਹਰ ਫੈਸਟੀਵਲ ਕਿਸੇ ਨਾ ਕਿਸੇ ਕਮਿਊਨਿਟੀ ਨਾਲ ਅਟੈਚ ਹੁੰਦਾ ਹੈ ਉਹ ਕਮਿਊਨਿਟੀ ਜ਼ਿਆਦਾ ਬਣਾਉਂਦੀ ਹੈ ਪਰ ਅਕਸਰ ਦੇਖਿਆ ਜਾਏ ਹਰ ਇੱਕ ਨਾ ਫੈਸਟੀਵਲ ਨਾ ਸੈਲੀਬ੍ਰੇਟ ਹਰ ਇੱਕ ਇਨਸਾਨ ਨੂੰ ਕਰਨਾ ਚਾਹੀਦਾ ਸਹੀ ਗੱਲ ਹੈ ਨੀ ਕਿ ਇਹਦੇ ਨਾਲ ਸਾਨੂੰ ਦੂਜੇ ਕਮਿਊਨਿਟੀ ਦੇ ਆ ਬਾਰੇ ਪਤਾ ਲੱਗਦਾ ਹੈ ਉਹਦਾ ਰਹਿਣ ਸਹਿਣ ਓਦਾ ਖਾਣ ਪੀਣ ਔਰ ਬੜੀਆਂ ਹੀ ਚੀਜ਼ਾਂ ਸਾਨੂੰ ਪਤਾ ਲੱਗਦੀਆਂ ਫੈਸਟੀਵਲ ਇੱਕ ਬਹੁਤ ਅੱਛਾ ਤਿਉਹਾਰ ਹੁੰਦਾ ਹੈ ਇਨਸਾਨ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਉਂਦਾ ਹੈ ਉਸ ਦਿਨ ਇਨਸਾਨ ਆ ਆਪਣੇ ਘਰਾਂ ਦੇ ਸਫਾਈਆਂ ਕਰਦਾ ਹੈ ਘਰ ਚਮਕਾ ਕੇ ਰੱਖ ਦਾ ਹੈ ਅੱਛੇ ਅੱਛੇ ਕੱਪੜੇ ਪਾਉਂਦਾ ਹੈ ਅੱਛਾ ਖਾਣ ਪੀਣ ਹਾਂ ਖਾਂਦਾ ਹੈ ਕਰਦਾ ਹੈ ਔਰ ਘਰ ਕੁਛ ਅੱਛੀਆਂ-ਅੱਛੀਆਂ ਆਈਟਮਾਂ ਬਣਾਂਦਾ ਹੈ। ਤੇ ਇੱਕ ਦੂਜੇ ਨੂੰ ਵਿਸ਼ਸ਼ ਦਿੰਦਾ ਹੈ ਮੁਵਾਰਖਾਂ ਦਿੰਦਾ ਹੈ ਤਾਂ ਸਾਰੇ ਇਨਸਾਨ ਖੁਸ਼ ਰੈਂਦੇ ਨੇ ਕਈਂ-ਕਈਂ ਅ ਵਿੱਚ ਇੱਕ ਇੱਕ ਦੂਜੇ ਦੇ ਘਰ ਜਾਂਦੇ ਹਨ ਤੇ ਇੰਜੋਏ ਕਰਦੇ ਹਨ ਤੇ ਇਹ ਚ ਬੋਤ ਵੱਡੀ ਗੱਲ ਹੈ ਔਰ ਅ ਖੁਸ਼ੀ ਵਾਲੀ ਗੱਲ ਹੈ ਕਿ ਕੋਈ ਵੀ ਫੈਸ ਫੈਸਟੀਵਲ ਹੈ ਉਹਨੂੰ ਅੱਛੇ ਤਰੀਕੇ ਨਾਲ ਸੈਲੀਬ੍ਰੇਟ ਕਰਨਾ ਚਾਹੀਦਾ ਔਰ ਉਸ ਫੈਸਟੀਵਲ ਦਾ ਮਹੱਤਵ ਜਾਨਣਾ ਚਾਹੀਦਾ ਕਿ ਏਦਾਂ ਕਿਉਂ ਹੁੰਦਾ ਰ ਕਿਉਂ ਹੈ ਫੈਸਟੀਵਲ ਕਿਸ ਬਾਰੇ ਹੈ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ
ਬਿਲਕੁਲ ਤੁਾਨੂੰ ਫੈਸਟੀਵਲ ਫੈਸਟੀਵਲਸ ਸਾਨੂੰ ਹਰ ਕਿਸੇ ਨਾਲ ਮਨਾਣਾ ਚਾਹੀਦਾ ਫੇਰ ਕਿਸੀ ਦੀ ਈਦ ਹੈ ਓਹ ਬੰਦੇ ਦੇ ਨਾਲ ਸੈਲੀਬ੍ਰੇਟ ਕਰਨੀ ਚਾਹੀਦੀ ਹੈ।
ਜੀ।
ਉਹਨੂੰ ਮੁਬਾਰਕਾਂ ਤਿਉਹਾਰ ਲਈ ਮੁਬਾਰਕਾਂ ਦੇਣੀਆਂ ਚਾਹੀਦੀਆਂ ਤੇ ਘਰ ਜਾਣਾ ਉਹਦੇ ਨਾਲ ਮਿਲਣਾ ਚਾਹੀਦਾ ਹੈ। ਹਿੰਦੂਆਂ ਦੀ ਏ ਤੇ ਉਹਦੇ ਨਾਲ ਸਿੱਖਾਂ ਦੀ ਏ ਤੇ ਉਹਦੇ ਨਾਲ ਮਿਲਣਾ ਚਾਹੀਦਾ। ਤਾਂ ਦੋਸਤੀ ਗਹਿਰੀ ਹੁੰਦੀ ਹੈ ਕਿ ਉਹਨੂੰ ਵੀ ਲੱਗਦਾ ਕਿ ਵਾਕਿਆ ਸਾਡੀ ਅੱਜ ਸਾਡਾ ਤਿਆਰ ਹੈ ਇਹ ਬੰਦਾ ਸਾਡੇ ਘਰ ਆਇਆ ਸਾਡੇ ਨਾਲ ਰਹਿਣ ਸਹਿਣ ਏਦਾਂ ਠੀਕ ਹੈ ਉਥੋਂ ਸਾਡੀ ਜੋ ਦੋਸਤੀ ਆ ਮਜ਼ਬੂਤ ਹੁੰਦੀ ਹੈ ਇਹ ਨੀ ਕਿ ਭੇਦਭਾਵ ਉਥੋਂ ਘੱਟ ਹੋ ਜਾਂਦੇ ਨੇ ਸਾਰੇ ਪਹਿਲੇ ਕੀ ਹੁੰਦਾ ਜਿਵੇਂ ਈਦ ਸੀ ਤੇ ਕੋਈ ਜਾਂਦਾ ਈ ਨਹੀਂ ਸੀ ਕਿਸੇ ਨੂੰ ਬੁਲਾਂਦਾ ਨੀ ਸੀ ਗੇ ਓਹ ਉਸ ਟੈਮ ਕਹਿੰਦੇ ਸੀ ਕਿ ਛੋੜ ਪਰੇ ਕਿਸੇ ਦਾ ਫੈਸਟੀਵਲ ਹੈ ਅਸੀ ਕੀ ਕਰਨਾ?
ਹਾਂਜੀ-ਹਾਂਜੀ।
ਇਕਵਲ ਹੋ ਗਿਆ ਮੁਸਲਿਮ ਈਦ ਹੈ ਤੇ ਉਵਾਨੂੰ ਸਾਰੇ ਵਿਸ਼ ਕਰਦੇ ਨੇ ਕੀ ਕਰਦੇ ਸਰਦਾਰਾ ਦੀ ਲੋਹੜੀ ਹੁੰਦੀ ਹੈ ਉਹ ਸਾਰੇ ਸੈਲੀਬ੍ਰੇਟ ਕਰਦੇ ਨੇ ਰੱਖੜੀ ਸਾਰੇ ਸੈਲੀਬ੍ਰੇਟ ਕਰਦੇ ਨੇ।
ਹਾਂਜੀ, ਹਾਂਜੀ-ਹਾਂਜੀ। ਦੇਖੋ ਕਿ ਜਿੱਦਾਂ-ਜਿੱਦਾਂ ਸਮਾਂ ਚੇਂਜ ਹੁੰਦਾ ਹੈ ਏਦਾਂ-ਏਦਾਂ ਕਈ ਵਾਰ ਫੈਸਟੀਵਲ ਨੂੰ ਸੈਲੀਬ੍ਰੇਟ ਕਰਨ ਦਾ ਵੀ ਮਾਹੌਲ, ਓਹ ਚੇਂਜ ਹੁੰਦਾ ਹੈ।
ਬਿਲਕੁਲ।
ਇਹ ਵੀ ਬੁਰਾ ਦੇਖਿਆ ਗਿਆ ਹੈ ਕਿ ਪਹਲੇ ਲੋਕੀ ਕਿੱਦਾਂ ਫੈਸਟਟੀਵਲ ਆਪਣੇ ਸੈਲੀਬ੍ਰੇਟ ਕਰਦੇ ਸਨ ਅੱਜ ਕਿੱਦਾਂ ਕਰਦੇਨ ਆਉਣ ਵਾਲੇ ਸਮੇਂ ਵਿੱਚ ਹੋਰ ਇਨਸਾਨ ਕਿੰਨੇ ਫੈਸਟੀਵਲ ਕਰਨ ਗੇ ਚੇਂਜ ਤੇ ਇਹ ਬਹੁਤ ਵੱਡੀ ਗੱਲ ਏ। ਤੇ ਕਰਨਾ ਚਾਹੀਦਾ ਹਰ ਇੱਕ ਫੈਸਟਟੀਵਲ ਸੈਲੀਬ੍ਰੇਟ ਕਰਨਾ ਜਿਹਨੂੰ ਬੈਸਟ ਵਿਸ਼ੀਸ ਦੇਣੀਆਂ ਚਾਹੀਦੀਆਂ ਮੁਬਾਰਖਾਂ ਦੇਣੀਆਂ ਚਾਹੀਦੀਆਂ
ਬ
ਅੱਛਾ ਤਿਉਹਾਰ ਹੋਵੇ ਫੈਸਟਟੀਵਲ ਏ ਅੱਛਾ ਘਰ ਸਜਾਣਾ ਚਾਹੀਦਾ। ਛੇ-ਛੇ ਕੱਪੜੇ ਪੈਨਨੇ ਚਾਈ ਤੇ ਨਾ ਅੱਛਾ ਖਾਣ ਪੀਣ ਰੱਖਣਾ ਚਾਹੀਦਾ ਫੈਸਟੀਵਲ ਤੇ ਹੋਰ ਇੱਕ ਦੂਜੇ ਨਾਲ, ਫੈਮਿਲੀਆਂ ਨਾਲ, ਪੜੋਸੀਆਂ ਨਾਲ ਮਿਲ-ਜੁਲ ਕੇ ਰੈਨਾ ਚਾਈ ਅ ਖੁਸ਼ਆਲੀ ਨਾਲ ਓ ਦਿਨ ਕਟਨਾ ਚਾਈਦਾ ਓਰ ਅਪਣਾ ਫੈਸਟੀਵਲ ਅੱਛਾ, ਇੰਜੋਏ ਨਾਲ ਸੈਲੀਬ੍ਰੇਟ ਕਰਨਾ ਚਾਹੀਦਾ
ਬਿਲਕੁਲ ਸਾਨ ਹਰ ਫੈਸਟੀਵਲ ਹੀ। ਕਰਨਾਕਿ ਸਾਨੂੰ ਇਤਿਹਾਸ ਦਾ ਪਤਾ ਚੱਲਦਾ ਕਿ ਇਹ ਫੈਸਟੀਵਲ ਲ ਬਣਾਇਆ ਗਿਆ।
ਜੀ ਜੀ ਜੀ ਸਹੀ ਕ ਸੀ। ਕਿ ਸਾਨੂੰ ਹਰ ਫੈਸਟੀਵਲ ਦੇ ਬਾਰੇ ਥੋੜ੍ਹਾ ਹਾਂ ਸਟੱਡੀ ਵੀ ਕਰਨੀ ਚਾਹੀਦੀ ਹੈ ਪੜ੍ਹਨਾ ਚਾਹੀਦਾ ਕਿ ਇਹ ਫੈਸਟੀਵਲ। ਕਿਉਂ ਬਣਾਉਦੇ ਹ ਸੀ ਔਰ ਕਦ ਤੋਂ ਬੰਦਾ ਆ ਰਿਹਾ। ਇਸ ਫੈਸਟੀਿਵਾਲ ਦੇ ਪਿੱਛੇ ਕੀ ਇਹ ਥਾਟ ਹੈ ਇਹ ਚੀਜ਼ਾਂ ਸਾਰੀਆਂ ਜਾਨਾਂ ਵਾਲੀਆਂ ਹੁੰਦੀਆਂ ਹਨ। ਤਾਂ ਇਨਸਾਨ ਨੂੰ ਜਾਣਨੀਆਂ ਚਾਹੀਦੀਆਂ।
ਬਿਲਕੁਲ।
ਦੰਗ ਕਰਨਾ ਚਾਹੀਦਾ ਹੈ ਕਿ ਹਰ ਇੱਕ ਤਿਉਹਾਰ ਜਾਣਨਾ ਚਾਹੀਦਾ ਹਰ ਇੱਕ ਫੈਸਟੀਵਲ ਜਾਣਨਾ ਚਾਹੀਦਾ ਉਹਦੇ ਤੇ ਥੋੜ੍ਹੀ ਫਿਰ ਜਿਹੜਾ ਵੀ ਫੈਸਟੀਵਲ ਤੁਹਾਡਾ ਫੇਵਰੇਟ ਹੁੰਦਾ ਹੈ ਜਾਂ ਵਧੀਆ ਲੱਗਦਾ ਹੈ ਤੁਹਾਨੂੰ ਉਹਦੇ ਬਾਰੇ ਤੁਾਨੂੰ ਰਿਸਰਚ ਕਰਨੀ ਚਾਹੀਦੀ ਰ। ਜ਼ਿਆਦਾ ਨੀਤ ਕੁਛ ਨਾ ਕੁਛ ਉਹਦੇ ਬਾਰੇ ਤੁਹਾਨੂੰ। ਪਤਾ ਹੋਣਾ ਜ਼ਰੂਰੀ ਹੈ ਕੁਛ ਕਾਮਨ ਗੱਲਾਂ ਪਤਾ ਹੋਣੀਆਂ ਜ਼ਰੂਰੀ ਹੈ। ਤਾਂਹੀ ਤਾਂ ਫੈਸਟ ਫੈਸਟੀਵਲ ਨੂੰ ਅੱਛਾ ਸੈਲੀਬ੍ਰਟ ਕਰ ਪਾਓਗੇ ਉਸ ਫੈਸਟੀਵਲ ਵਿੱਚ। ਅੱਛਾ ਇੰਜੋ ਇੰਜੋਏ ਕਰ ਪਾਓਗੇ ਨਹੀਂ ਤਾਂ ਉਹ ਫੈਸਟੀਵਲ ਤੁਹਾਡੇ ਐਸੇ ਨੋਰਮਲ ਦਿਨ ਵਾਂਗ ਹੀ ਉਹ ਦਿਨ ਹੋਏਗਾ।
ਬਿਲਕੁਲ ਫੈਸਟੀਵਲ ਜ਼ਿਆਦਾ ਬੱਚਿਆਂ ਨੂੰ ਪਸੰਦ ਹੁੰਦੇ ਨੇ।
ਜੀ ਕਿਉਂਕਿ ਬੱਚਿਆਂ ਨੂੰ ਸਕੂਲੋਂ ਛੁੱਟੀਆਂ ਮਿਲ ਜਾਂਦੀਆਂ ਹਨ ਤਾਂ ਕਰਕੇ ਬੱਚੇ ਨੂੰ ਪਤਾ ਹੈ ਅੱਜ ਸਾਨੂੰ ਬੜਾ ਕੁਛ ਖਾਣ ਨੂੰ ਮਿਲੇਗਾ ਕੋਈ ਆਏਗਾ ਸਰਦੀ ਮਾਮੀ ਮਾਮੂ ਨਾਨੀ ਨਾਨਾ ਚਾਚੂ ਚਾਚੀ ਕੋਈ ਵੀ ਆਏਗਾ ਤਾਂ ਸਾਡੇ ਲਈ ਕੁਛ ਨਾ ਕੁਛ ਲੈ ਕੇ ਆਏਗਾ ਕੋਈ ਗਿਫਟ ਲੈ ਕੇ ਆਏਗਾ ਕੋਈ ਖਾਣ ਪੀਣ ਦੀ ਚੀਜ਼ਾਂ ਲੈ ਕੇ ਆਏਗਾ। ਕੋਈ ਸਾਡੇ ਖੇਡਾਂ ਦੇ ਵਾਸਤੇ ਟੋਏ ਲੈ ਕੇ ਆਏਗਾ। ਤੇ ਬੱਚਿਆਂ ਨੂੰ ਤਾਂ ਹੀ ਪਤਾ ਕੀ ਅੱਜ ਸਾਨ ਇਸ ਦਿਨ ਸਾਨੂੰ ਬੜੀ ਫ੍ਰੀਡਮ ਮਿਲਣੀ ਹੈ। ਨਾਨੂੰ ਸਕ ਸਕੂਲ ਜਾਨਾ ਹੋਗਾ। ਘਰ ਸਾਨੂੰ ਇੰਜੋਏ ਕਰਨ ਦਾ ਮਿਲਦਾ ਦੇਖੋ ਫੈਸਟੀਵਲ ਤੇ ਬੱਚਿਆਂ ਨੂੰ ਇੰਨਾ ਡੰਡਦੇ ਵੀ ਇੰਨਾ ਮਾਰਦੇ ਵੀ ਪਤਾ ਕੀ ਫੈਸਟੀਵਲ ੱਚੋਂ ਬੱਚਿਆਂ ਨੂੰ ਖੁਸ਼ ਰਹਿੰਦਾ। ਬੱਚਿਆਂ ਨੂੰ ਜਿੰਨੇ ਬਗੇ ਲੈਂਦੇ ਲੈਣ ਦਿਓ ਖੇਡਣ ਤੋਂ ਜੋ ਕਰਨਾ ਚਾਹੁੰਦੇ ਕਰਨ ਦਿ
ਅਕਸਰ ਤੁਸੀਂ ਵੇਖਿਆ ਅ ਬੱਚੇ ਫੈਸਟੀਵਲ ਆ ਦੇ ਕਿੰਨਾ ਇੰਤਜ਼ਾਰ ਕਰਦੇ ਨੇ। ਕਦੋਂ ਫੈਸਟੀਵਲ ਅ ਫੈਸਟੀਵਲ ਆਉਣ ਵਾਲਾ ਹੁੰਦਾ ਨ ਕਹਿੰਦੇ ਨੇ ਬਸ ਕਦੋਂ ਆਏਗਾ ਕਦੋਂ ਫੈਸਟੀਵਲ ਆਏਗਾ ਇਹ ਬਸਾਣ ਵਾਲਾ ਹੈ। ਅਸੀਂ ਇੰਜੋਏ ਕਰਾਂਗੇ ਸਾਨੂੰ ਛੁੱਟੀਆਂ ਪੈਣਗੀਆਂ। ਸਾਡਡੀ ਗਰੇ ਨੁਕਸਾਨ
ਅਕਸਰ ਇਏਦਾਂ ਹੁੰਦਾ ਹੈ ਕਿ ਇਨਾ ਤੰਗ, ਕਰਦੇ ਨੇ ਬੱਚੇ ਸੋਚਦੇ ਨਾ। ਠੀਕ ਹੈ ਇਹ ਚੀਜ਼। ਸੈਲੀਬ੍ਰਟ ਹੋਣਾ ਚਾਹੀਦਾ। ਅੱਛੇ ਢੰਗ ਨਾਲ, ਹੋਣਾ ਚਾਹੀਦਾ। ਹਰ ਇੱਕ ਨੂੰ ਹੱਕ ਹੈ। ਬੱਚਿਆਂ ਤੋਂ ਲੈ ਕੇ, ਬੁੱਢੇ ਦਾ ਕਿ, ਆਪਣਾ ਅ ਜਿਹੜਾ ਵੀ, ਅਹ ਅਛਾ, ਫੈਸਟੀਵਲ ਹੈਗਾ। ਉਹਨੂੰ ਅੱਛੇ ਨਾਲ ਸੈਲੀਬ੍ਰੇਟ ਕਰਨਾ ਚਾਹੀਦਾ। ਆਪਣੀ ਫੈਮਲੀ, ਆਪਣੇ ਪੂਰੇ ਪਰਿਵਾਰ ਨਾਲ। ਆਪਣੇ ਨੇਬਰਸ ਨਾਲ ਸੈਲੀ ਬਰੇਟ, ਖੁਸ਼ਹਾਲੀ- ਖੁਸ਼ਹਾਲੀ, ਹਸਦੇ- ਹਸਦੇ, ਕਰਨਾ ਚਾਹੀਦਾ ਹੈ।
ਫੈਸਟੀਵਲ ਖ਼ੁਸ਼ੀ, ਦਾ ਪ੍ਰਤੀਕ ਹੀ ਹੁੰਦਾ ਹੈ।
ਜੀ- ਜੀ।
ਹਾਂਜੀ। ਫੈਸਟੀਵਲ ਸਾਨੂੰ, ਹਰ ਚੀਜ਼ ਇੰਜੋਏ, ਕਰਨੀ ਚਾਹੀਦੀ ਹੈ। ਫੈਸਟੀਵਲ ਕੀ ਹੈ, ਹਰ ਚੀਜ਼, ਜੋ ਵੀ ਸਾਡੇ ਨੇਚਰ ਤੋਂ। ਸਾਨੂੰ ਜੋ ਵੀ, ਸਾਡੀ ਹਿਸਟਰੀ ਨਾਲ ਅਟੈਚ ਹੈ। ਜੋ ਸਾਨੂੰ ਮਿਲਿਆ, ਸਾਨੂੰ ਉਹ ਸਭ, ਇੰਜੋਏ ਕਰਨਾ ਚਾਹੀਦਾ।
ਹਾਂਜੀ-ਹਾਂਜੀ।
ਕੀ ਪਤਾ, ਅਸੀਂ ਅੱਜ ਵਾਲਾ ਫੈਸਟੀਵਲ, ਵੇਖ ਰਹੇ ਹਾਂ। ਅਗਲਾ ਵੇਖਾਂਗੇ ਕਿ, ਨਹੀਂ ਵੇਖਾਂਗੇ, ਇਸ ਲਈ ਸਾਨੂੰ, ਅੱਜ ਅੱਜ ਜੋ ਮਿਲ ਰਿਹਾ। ਸਾਨੂੰ ਅੱਜ ਉਹ, ਇੰਜੋਏ ਕਰਨਾ ਚਾਹੀਦਾ।
ਸਹੀ ਗਲ ਆ। ਇਨਸਾਨ ਨੂੰ, ਅਕਸਰ ਨਾ ਪ੍ਰਜੈਂਟ ਲਾਈਫ ਵੀਚ ਰਹਿ ਕੇ, ਲਾਈਵ ਜੀਣੀ ਚਾਹੀਦੀ ਹੈ। ਤੇ ਜੇ ਆਪਾਂ, ਕੱਲ ਦੀ ਜ਼ਿਆਦਾ ਫਿਕਰ ਕਰਾਂਗੇ। ਤੇ ਸਾਨੂੰ ਲੱਗ
ਸਕਦੇ ਫ
ਹਮ। ਹਾ, ਅੱਜ ਵਿੱਚ ਸਾਡਾ ਜੋ ਕਰਨ ਦਾ ਜਨੂੰਨ, ਜੋ ਟਾਈਮ ਸਮਾਂ ਆ। ਉਹਦੇ ਵਿੱਚ ਥੋੜਾ ਹਾਂ। ਥੋੜਾ ਘੱਟ ਜਾਏਗਾ। ਕਿ ਆਪਾਂ ਕੱਲ ਦੀ ਜ਼ਿਆਦਾ, ਫਿਕਰ ਕਰਾ ਹੇਾਂ। ਦੇਖੋ ਜੋ ਸਮੇ ਨਾਲ ਹੈ। ਓ ਨੇ, ਹੋ ਹੀ, ਜਾਣਾ ਆ। ਚੰਗਾ ਮਾੜਾ ਹੋ ਹੀ, ਜਾਣਾ ਆ। ਬਟ ਸਾਨੂੰ ਹਮੇਸ਼ਾ, ਆਪਣੇ ਸਮੇਂ ਦੇ ਅਕਾਰਡਿੰਗ ਚੱਲਣਾ ਚਾਹੀਦਾ। ਔਰ ਸਹੀ ਵੱਲ, ਲੈ ਕੇ ਚੱਲਣਾ ਚਾਹੀਦਾ। ਉਹਦੇ ਕੋਲ ਕੋਈ ਸਮੇ- ਸਮੇਂ ਚ, ਗ਼ਲਤ ਰਾਹ ਟੁੱਰ ਜਾਂਦਾ ਕੋਈ, ਅੱਛੇ ਰਾਹ ਟੁੱ ਜਾਂਦਾ। ਦੋਨਾਂ ਦੀ ਆਪਣੀ- ਆਪਣੀ, ਲਾਈਫ ਹੈ। ਤੇ ਜੋ ਅੱਛੇ ਰ ਟੁਰੇਗਾ, ਤਾਂ ਉਹ ਅੱਛੇ ਮੁਕਾਮ ਤੇ ਪਹੁੰਚੇਗਾ। ਜੋ ਗੱਲਤ ਰਹਾ ਟੁਰੇਗਾ। ਤੇ ਉਹ ਮਾਰਿਆ ਜਾਂਦਾ ਹੈ। ਪੁੱਛਦੇ
ਜੋ ਖ਼ੁਸ਼ੀ ਮਿਲ ਕੇ, ਇੰਜੋਏ ਕਰਨਾ ਚਾਹੀਦਾ। ਪਾਸਟ ਤੇ ਫਿਊਚਰ ਦਾ, ਕਦੇ ਨਹੀਂ ਸੋਚਣਾ ਚਾਹੀਦਾ। ਕਿ ਪਾਸਟ ਵਿੱਚ ਕੀ ਹੋਇਆ। ਫਿਊਚਰ, ਵਿੱਚ ਕੀ ਹੋਊਗਾ। ਜੋ ਪ੍ਰੇਜੈਂਟ ਵਿੱਚ, ਹੋ ਰਿਹਾ। ਜੋ ਪ੍ਰੇਜੈਂਟ ਵਿੱਚ ਖੁਸ਼ੀ ਮਿਲ ਰਹੀ ਹੈ। ਉਹ ਹੀ ਇੰਜੋਏ ਕਰੋ।
ਹਾਂਜੀ- ਹਾਂਜੀ। ਦੇਖੋ ਉਹ ਇਹ ਨਾ ਪ੍ਰਜੈਂਟ ਵਿੱਚ ਰੇ ਇਨਸਾਨ ਨੂੰ, ਪ੍ਰਜਟ ਵਿੱਚ ਰਹਿ ਕੇ। ਜੀਨ ਇਨਸਾਨ ਨੂੰ ਬ ਇਨਸਾਨ ਦੀ, ਬਹੁਤ ਵੱਡੀ ਗੱਲ ਹੈ। ਤੇ ਇਨਸਾਨ ਅਕਸਰ ਕੋਸ਼ਿਸ਼, ਕਰਨੀ ਚਾਹੀਦੀ ਹੈ। ਕਿ ਮ ਪ੍ਰਜੈਂਟ ਵਿੱਚ ਰਹਿ ਕੇ ਕੁਛ ਅੇ ਅੱਛਾ ਕੰਮ ਕਰਾ। ਔਰ ਅ ਆਪਣੀ ਜ਼ਿੰਦਗੀ ਅੱਛੀ ਕੱਟਾ। ਹੋ ਅੱਛਾ ਜਿਆ ਮੈਂ
ਬਿਲਕੁਲ।
ਜੀ।
ਸਾਨੂੰ, ਸਭ ਕੁਛ ਇੰਜੋਏ ਕਰਨਾ ਚਾਹੀਦਾ। ਇਹ ਜੋ, ਕੁੱਝ ਲੋਕ ਨੀ, ਕਿ ਫੈਸਟੀਵਲ ਇੰਜੋਏ ਨਹੀਂ ਕਰਦੇ। ਕਹਿੰਦੇ ਫਾਲਤੂ ਟਾਈਮ ਵੇਸਟ ਹੈ। ਬਟ ਇਹ ਟਾਈਮ ਵੇਸਟ ਨਹੀਂ ਹੈ।
ਜੀ- ਜੀ, ਹਾਂਜੀ।
ਹਾਂ ਜੀ।
ਤੇ ਹੈ ਏਦਾਂ ਹੀ ਵਧੀਆ ਕੁਛ ਕਰਨੀ ਚਾਹੀਦੀਆਂ ਨੇ। ਅਤੇ ਤਾ ਹੀ ਜਾ ਕੇ ਇਨਸਾਨ ਅੱਛਾ ਖੁਸ਼ ਰਹਿ ਪਾਏਗਾ ਇਨਸਾਨ ਅੱਛੀ ਤਰੱਕੀ ਕਰ ਪਾਏਗਾ।
ਬਿਲਕੁਲ
ਜੀ ਤੇ ਬਸ ਇਹ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ। ਤੁਹਾਡੇ ਤੋਂ ਫਸਟ ਵ ਦੇ ਬਾਰੇ ਬਹੁਤ ਕੁਛ ਸਿੱਖਣ ਨੂੰ ਮੈਨੂੰ ਮਿਲਿਆ ਤੇ ਸਤਿ ਸ੍ਰੀ
ਸਤਿ ਸ਼੍ਰੀ ਅਕਾਲ।